ਹੈਲੋ!
ਭੈਣ ਜੀ, ਸਤਿ ਸ੍ਰੀ ਅਕਾਲ।
ਹੈਲੋ! ਤੁ ਆਪ ਹੀ ਕੇਹਾ, ਔ ਘਿਆ ਦਾਲ
ਵਦੀਆ।
ਮੇਰੇ
ਹੋਰ, ਠੀਕ ਓ?
ਪਰਿਵਾਰ ਠੀਕ, ਹਾਂਜੀ ਹਾਂ
ਹਾਂਜੀ।
ਹਾਂਜੀ ਸ, ਹੋਰ। ਹੋਰ,
ਹਾਂਜੀ।
ਹਾਂਜੀ-ਹਾਂਜੀ ਤੁਸੀ ਜਦੋਂ ਪਾਣੀ ਹੈਗੀ ਐ- ਹਾਂਜੀ- ਹਾਂਜੀ, ਥੈਂਕ ਯੂ- ਥੈਂਕ ਯੂ, ਧਨੇਵਾਦ। ਬਸ ਆਪਾਂ ਵੀ ਹਲੇੇ ਡਿਨਰ ਕਰਕੇ ਫ੍ਰੀ ਹੋਏ ਆ। ਤੇ
ਪਿੱਛੇ ਨਾ ਬੈਕਗਰਾਊਂਡ ਵੋਇਸ ਆ ਰੀ ਐ, ਤੇ ਤੁਸੀ ਥੋੜਾ ਮਲਬ ਦੂਰ
ਅੱਛਾ-ਅੱਛਾ, ਇੱਕ ਮਿੰਟ ਮੈਂ ਜਾਨੀ ਆ।
ਹੋਰ, ਐਗਜ਼ਾਮ-ਉਗਜੁਮ ਹੋਗੇ, ਵਧੀਆ।
ਹੋਰ ਸੁਣਾਓ, ਸਬ ਠੀਕ। ਹੁਨ ਠੀਕ ਐ ਕਿ ਵੀਰੇ ਜੀ।
ਹਾਂਜੀ, ਮੈਂ ਕਿਆ- ਮੈਂ ਕਿਆ, ਹਾਂਜੀ, ਮੈਂ ਕਿਆ ਪੇਪਰ ਹੋਗੇ।
ਹਾਂਜੀ-ਹਾਂਜੀ ਬਸ ਪੇਪਰ ਵਰਕ ਕਰਕੇ ਹੋਕੇ ਫ੍ਰੀ ਹੋਏ ਆ ਤੇ ਹਜੇ ਰਿਜ਼ਲਟ ਆਣੈ। ਹੋਰ ਤੁਸੀ ਦੱਸੋ ਤੁਆਡੇ ਕੀਆ ਚੰਗਾ ਐ।
ਬਸ ਪੇਪਰ ਨੇ ਥੋੜੇ ਦਿਨਾਂ ਬਾਦ।
ਅੱਛਾ, ਕੇੜੇ ਪੇਪਰ ਆਉਨੇ ਹੁਨ।
ਹੁੰ।
ਕੇੜੇ ਪੇਪਰ ਹੋਨੇ ਨੇ ਹੁਨ?
ਯੂਨੀ- ਟੈਸਟ।
ਅੱਛਾ, ਯੂਨਟ੍ਰੀ ਟੈਸਟ ਚਲਨੇ ਚਲੋ ਵਧੀਆ ਹੈਗੈ। ਹੋਰ, ਟੂਐਲਥ ਦਾ ਕੀ ਰਿਜ਼ਲਟ ਰਿਆ ਫੇਰ ਤੁਆਡਾ।
ਹਾਂਜੀ।
ਟੂਐਲਥ ਦਾ ਕੀ ਰਿਜ਼ਲਟ ਰਿਆ ਫੇਰ ਤੁਆਡਾ?
ਸੈਵਂਟੀ ਸਿਕਸ ਪਰ
ਚਲੋ ਵਧੀਆ ਹੈਗੈ, ਕੇ ਵਧੀਆ ਦਿਤਾ ਤੇ ਅੱਗੇ ਹੁਣ ਕੀ ਲਿਤੈ ਤੁਸੀਂ, ਕੀ, ਕੀ ਕਰਦੇ ਹੋ
ਬੀ ਕੋੌਮ ਕਰਨਾ
ਬੀਕਮ ਕਰ ਰਹੇ ਓ, ਚਲੋ ਵਧੀਆ ਮੈਂ ਵੀ ਬੀਕਮ ਹੀ ਕੀਤੀ ਐ ਹੁਣ ਥਰਡ ਈਅਰ ਕੰਪਲੀਟ ਹੋਇਆ ਐ।
ਹੰਡੇ ਤਾਂ ਮੇਰਾ ਫਸਟ ਏ, ਮਲਬ ਬੀਕਮ ਵਿਚ ਕੋਈ ਸਕੋਪ ਸਕੂਪ ਹੈਗਾ ਮਤਲਬ ਜਿਵੇਂ ਤੁਸੀਂ ਥਰਡ ਈਅਰ ਚ ਆ ਗਏ ਹੋ ਫਾਈਨਲ ਈਅਰ ਤੁਹਾਡਾ
ਹਾਂਜੀ- ਹਾਂਜੀ ਸਕੋਪ ਹੈਗਾ ਏ, ਸਾਥ ਤੁਸੀਂ ਕੋਰਸ ਕਰ ਲਿਓ ਨਾ ਹੁਣ ਤਾਂ ਕੰਪਿਊਟਰ ਕੋਰਸ ਚਲਿਆ ਹੋਇਆ, ਕੰਪਿਊਟਰ 'ਚ ਏ ਆਈ ਵੀ ਹੈਗਾ ਹੈ ਡਿਜੀਟਲ ਮਾਰ ਕਟਿੰਗ ਵੀ ਹੈਗਾ ਐ, ਤੁਸੀਂ ਆਗੇ ਕੋਈ ਵੀ ਕੋਰਸ ਕਰ ਸਕਦੇ ਓ। ਆਹੋ
ਚੱਲ ਰਏ ਨੇ ਏ ਆਈ ਡੀ ਡੀ
ਏ ਆਈ-ਏ ਆਈ ਸਭ ਤੋਂ ਜਾਦਾ ਏ ਆਈ ਸਭ ਤੋਂ ਜਾਦਾ ਚੱਲ ਰਿਆ ਅੱਜ ਕੱਲ ਏ ਆਈ ਨਈ ਸਾਰਿਆਂ ਦੀ ਜੋਬ ਓ ਕਰਨੀ ਏ ਤੇ ਤਾਂ ਕਰਕੇ ਅਨਲੋਕ ਕਿ ਏ ਆਈ-ਆਈ ਦਾ ਕੋਰਸ ਕਰਦੇ ਨੇ ਏ ਆਈ 'ਚ ਸਕੋਪ ਵੀ ਬੜੇ ਹੈਗੇ ਨੇ। ਤੇ ਏ ਆਈ 'ਚ ਵੀ ਬੜੇ ਤਰੀਕੇ ਦੇ ਕੋਰਸ ਹੈਗੇ ਨੇ। ਤੇ ਮੈਂ ਵੀ ਉਹੀ ਸੋਚ ਰਈ ਥੀ ਜੇ ਹਜੇ ਰਿਜਲਟ ਆ ਜਾਏ ਉਸ ਤੋਂ ਬਾਦ ਏ ਆਈ ਦਾ ਕੋਰਸ ਜੁਇਨ ਕਰਨਾ ਲਾਂ ਤੇ ਉਦੇ 'ਚ ਕੈਂਦੇ ਸੈਲਰੀ ਵਗੈਰਾ ਵੀ ਵਧੀਆ ਹੁੰਦੀ ਐ।
ਹਾਂਜੀ ਉਦੇ ਮਤਲਬ ਕੋਈ ਡਿਪਲੋਮਾ ਦੀ ਵੀ ਜ਼ਰੂਰਤ ਨਈ ਹੁੰਦੀ ਜਿਵੇਂ ਏ ਆਈ ਦਾ ਕੋਰਸ ਕੀਤਾ ਮਤਲਬ ਤੁਹਾਡੀ ਫਿਕਸ ਜੋਬ ਲੱਗ ਜਾਏਗੀ। ਐ-ਐ ਚੀਜ਼ ਮੰਨ ਸਕਦੇ ਹੋ ਹੂੰ ਤੇ ਵੇ ਓ ਕਰਕੇ ਤਾਂ ਮਲਬ-ਮਲਬ ਵਿਥ ਸਰਟੀਫਕੇਟਦਾ ਕਰਨਾ ਪ
ਹਾਂਜੀ-ਹਾਂਜੀ ਓ ਓਹੀ ਕਰਨਾ ਹੈਗਾ।
ਹੂੰ
ਹੋਰ ਕਿ ਤੁਹਾਡੇ ਮੌਸਮ ਕਿੱਦਾਂ ਦਾ ਚੱਲ ਰਿਐ।
ਕਦੇ ਗਰਮੀ ਕਦੇ ਮੀਂਹ ਕਦੇ ਬਾਦਲ ਕੈ ਨਈ ਸਕਦੇ ਕੁਛ ਹੁਣ
ਅੱਛਾ-ਅੱਛਾਹਾਂ ਏਧਰ ਵੀ ਏਦਾਂ ਈ ਹੈਗਾ ਏਧਰ ਗਰਮੀ ਜਾਦਾ ਹੋਈ ਹੋਈ ਹੈ।
ਹੂੰ ਇੱਕ ਤਾਂ ਸਵੇਰੇ ਮੀਂਹ ਆਇਆ ਸੀ ਮੀਂਹ ਤੋਂ ਬਾਦ ਹੋਰ ਗਰਮੀ ਹੋ ਕੀ ਐ ਹੁਣ ਬਾਦਲ ਨੇ ਪਤਾ ਨੀ ਕੁੱਛ ਕੈ ਹੀ ਨਈ ਸਕਦੇ ਹੁਣ ਤਾਂ ਮੌਸਮ ਦਾ
ਹਾਂ ਇਕ ਕਦੇ ਵਾਰੀ ਮੀਂਹ ਪੈ ਜਾਂਦਾ ਏ। ਦ ਇੱਕ ਦਿਨ ਮੀਂਹ ਪਿਆ ਸੀ ਉਸ ਤੋਂ ਬਾਦ ਹੁਣ ਅੱਜ ਲਿਖ ਦੇਖਿਆ ਹੋਇਆ ਸੀ ਮੈਪ ਤੇ ਓ ਵੈਦਰ ਤੇ ਆਉਣੀ ਹੈ ਪਰ ਆਇਆ ਨੀ ਮੀਂਹ ਅੱਜ ਗਰਮੀ ਰਈ ਅੱਜ ਤਾਂ ਹਵਾ ਵੀ ਨਈ ਚੱਲੇ ਬਿਲਕੁਲ ਨਾਲੇ ਪੋਲਿਊਸ਼ਨ ਨੂੰ ਕਰਕੇ ਨਾ ਕਾਫ਼ੀ ਮੌਸਮ ਕਾਫੀ ਹੋ ਗਿਆ ਗਰਮੀ ਵਾਲਾ ਨਾ। ਪੋਲਿਊਸ਼ਨ ਈ ਬਥੇਰਾ ਹੈਗਾ ਆ ਉੱਥੇ ਹੁਣ ਵਿਦੇਸ਼ 'ਚ ਵੇਖ ਲੋ। ਠੰਡ ਰੈਂਦੀ ਏ ਕਿ ਕਿਉਂ ਰੈਂਦੀ ਏ ਕਿਉਂਕਿ ਪੋਲਿਊਸ਼ਨ ਹੀ ਨਈ ਹੈਗਾ ਜਮਾ ਵੀ ਬਿਲਕੁਲ ਪੋਲਿਊਸ਼ਨ ਤਾਂ ਕਰਨ ਹੀ ਨੀ ਦਿੰਦੇ ਉੱਥੇ ਬਿਲ
ਹੂੰ ਇੰਡੀਆ 'ਚ ਏਅਰ ਕੁਆਲਿਟੀ ਇੰਡੈਕਸ ਤਿੰਨ ਸੌ ਚਾਰ ਸੌ ਹੈਗਾ ਤੇ ਤੁਸੀਂ ਵੇਖ
ਹੂੰ ਉਹੀ ਤਾਂ ਗਲ ਸਾਰਾ ਕਰ ਪੋਲਿਊਸ਼ਨ ਕਰਕੇ ਈ ਹੈਗਾ ਪੋਲਿਊਸ਼ਨ ਹੈਗਾ। ਤਾ ਈ ਹੈਗਾ।
ਤੇ ਪੈਲੇ ਤਾਂ ਤੁਸੀਂ ਵੇਖਿਆ ਹੀ ਹੋਣਾ ਮਤਲਬ ਠੰਡ ਹੁੰਦੀ ਸੀ ਚਾਰ ਪੰਜ ਤਿੰਨ ਚਾਰ ਮ੍ਹੀਨੇ ਦੀ ਹੁੰਦੀ ਸੀ। ਚਾਰ ਮ੍ਹੀਨੇ ਤੇ ਪੱਕੇ ਹੁਣ ਤਾਂ ਵੇਖੋ ਪੈਲੇ ਅਕਤੂਬਰ 'ਚ ਈ ਠੰਡ ਪੈ ਜਾਂਦੀ ਸੀ। ਲੋਕ ਮਤਲਬ ਅਕਤੂ ਅਕਟੂਬਰ 'ਚ ਈ ਰਜਾਈਆਂ ਕਢ ਲੈਂਦੇ ਸੀ।
ਤਾਂ ਠੰਡ ਰੈ ਨੀ ਰਈ ਗਈ ਇੱਕ ਮਹੀਨੇ ਦੀ ਠੰਡ ਰੈ ਗਈ।
ਦਸੰਬਰ 'ਚ ਪੈਂਦੀ ਹੈ ਬੱਸ ਠੰਡ
ਸਈ ਗੱਲ ਐ ਇੱਕ ਮ੍ਹੀਨੇ ਦੀ ਪੱਚੀ ਦਸੰਬਰ ਤੋਂ ਪੈਂਦੀ ਹੈ ਤੇ ਪੱਚੀ ਜਨਵਰੀ ਪੰਦਰਾਂ ਜਨਵਰੀ ਤੱਕ ਬਸ ਇਸ ਤੋਂ ਵੱਧ ਠੰਢ ਦੀ ਪੈਂਦੇ ਹੈ ਹੀ ਰਈ ਨੀ ਰਈ ਠੰਡ ਤਾਂ ਹੁਣ ਗਰਮੀ ਇੰਨੀ ਕੁ ਵਧੀਆ ਪੋਲਿਊਸ਼ਨ ਕਰਕੇ ਸਾਰੀ ਬਿਮਾਰੀਆਂ ਹੈਗੀਆਂ ਨੇ ਬਿਮਾ ਕੱਲ ਦੇੇਖੋ ਹਸਪਤਾਲਾਂ 'ਚ ਕਿੰਨੀ ਭੀੜ ਹੈਗੀ ਬਿਮਾਰੀਆਂ ਕਰਕੇ ਹੈਗੀਆਂ ਸਭ
ਪੈਲੇ ਮਤਲਬ ਜਦ ਗਰਮੀ ਹੁੰਦੀ ਸੀ ਮਤਲਬ ਬੜੀ ਭਾਰੀ ਗਰਮੀ ਗਰਮੀ ਜੂਨ ਜੁਲਾਈ 'ਚ ਹੁੰਦੀ ਸੀ ਹੁਣ ਤਾਂ ਮਈ ਸ਼ੁਰੂ ਹੋ ਜਾਂਦੀ ਏ ਅਗਸਤ ਤੱਕ ਚੱਲਦੀ ਹੁਣ ਤਾਂ
ਹਾਂ ਹੁਣ ਨਈ ਹੁਣ ਤਾਂ ਗਰਮੀ ਜਾਦਾ ਹੋ ਗਈ ਏ ਤੇ ਸਰਦੀ ਘੱਟ ਏ ਹੁਣ ਵਿਦੇਸ਼ ਵੇਖ ਵੇਖਾਂਗੇ ਨਾ ਤੇ ਸਰਦੀ ਜ਼ਿਆਦਾ ਨੇ, ਗਰਮੀ ਤਾਂ ਬਹੁਤ ਘੱਟ ਹੀ ਹੈਗੀ ਆ। ਉੱਥੇ ਪੋਲਿਊਸ਼ਨ ਹੀ ਨੀ ਹੈਗਾ, ਉੱਥੇ ਜੋ ਕੁਛ ਵੀ ਕਰੋ ਕਰੋਗੇ ਤੁਸੀਂ ਪੋਲਿਊਸ਼ਨ ਮਾੜਾ ਜਾਵੇ, ਪੋਲਿਊਸ਼ਨ ਕੀਤਾ ਨਾਲ ਹੀ ਤੁਹਾਡੇ ਉੱਤੇ ਐਕਸ਼ਨ ਲੀਤਾ ਜਾਂਦਾ। ਤੇ ਨਾਲ ਪੁਲਿਸ ਫੜ ਕੇ ਲੈ ਜਾਣੀ, ਤੇ ਇਹ ਰੁਲਸ ਇੰਡੀਆ ਚ ਵੀ ਹੋਣੇ ਚਾਹੀਦੇ, ਸ ਤਾਂ ਹੋਣਾ ਸਾਡਾ ਦੇਸ਼ ਤਾ, ਤਾਂਹੀ ਵੈਦਰ ਸੈਟ ਹੁੰਦਾ ਇੱਥੇ ਵੀ।
ਸਾਡੇ ਇਥੇ ਦੇ ਪੁਲਿਸ ਵੀ ਤਾਂ ਰਿਸ਼ਵਤ ਖਾਂਦੀ ਹੈ, ਪੈਹੈ
ਸਹੀ ਗੱਲ ਹੈ, ਸਹੀ, ਸਹੀ ਗੱਲ ਹੈ ਇੱਥੇ ਬੜਾ ਇਹ ਦੋ ਨੰਬਰ ਦੇ ਕੰਮ ਬੜੇ ਚੱਲੇ ਹੋਏ ਨੇ ਐਹ, ਇਹਦੇ, ਇਹਦੇ ਕਰਕੇ ਸਾਡੇ ਅੱਧੇ ਚੋ ਹੀ ਰਹਿ ਜਾਂਦਾ, ਪਿੱਛੇ ਰਹਿ ਗਿਆ ਸਾਡਾ ਹਨਾ। ਇਹ ਦਾ ਵੀਲੋਪ ਨਹੀਂ ਹੋ ਪਾਇਆ, ਕਈ ਜਗ੍ਹਾ, ਜਗ੍ਹਾ ਵੇਚ ਕਰੋ ਕਿੰਨਾ ਕਚਰਾ ਹੋਇਆ ਹੈ। ਪਿਆ, ਲੋਕੀ ਕਿੱਥੇ ਵੀ ਕਚਰਾਂ ਸੁੱਟ ਦਿੰਦੇ ਨੇ।
ਸਭ ਤੋਂ ਵਧੀਆ ਗਵਰਮੈਂਟ ਦੁਬਈ ਦੀ, ਜੀਰੋ ਪਰਸੈਂਟ ਚਲੋ ਟੈਕਸ ਤਾਂ ਛੱਡੋ। ਉੱਥੇ ਦੀ ਗੌਰਮੈਂਟ ਇਹੋ ਜਿਹੀ ਹੈਗੀ ਹੈ, ਜੇ ਵੀ ਜਿਵੇਂ ਤੁਸੀਂ ਛੋਟਾ ਜੇਵੇ ਜਿਵੇਂ ਰੈਡ ਲਾਈਟ ਛੋੜ ਤੀ ਤੁਹਾਡੇ ਕੋਲੋ ਓਨਲਾਈਨ ਫਾਈਨ ਯਾ ਕੁਛ ਵੀ ਕਹਿਤਾ ਫਾਈਨ ਆ ਜੇ, ਹਰ ਚੀਜ਼ ਦਾ ਫਾਈਨ ਹੈਗਾ ਉਥੇ। ਤੇ ਤੁਸੀਂ ਪੋਲਿਊਸ਼ਨ ਤਾਂ ਸੋਚ ਹੀ ਨਹੀਂ ਸਕਦੇ ਕਦੀ।
ਸਹੀ ਗੱਲ ਹੈ ਏਦਾਂ ਹੀ ਹੋਣਾ ਚਾਹੀਦਾ ਹੈ, ਇਹ ਰੂਲਸ ਰੈਗੂਲੇਸ਼ਨ ਜਦ ਤ ਹੋਣਗੇ ਨਹੀਂ ਨਾ ਇੱਥੇ ਨੀ ਨਾ ਹੋਣਗੇ, ਇਹ ਫੇਰ ਲੋਕ ਨਹੀਂ ਮੰਨਦੇ। ਆਸਾਨੀ ਨਾਲ, ਇੱਥੇ ਤਾਂ ਜਿੱਥੇ ਮਰਜ਼ੀ ਵੇਖੋ ਕਚਰਾ ਫੇਕ ਦਿੰਦੇ ਨੇ। ਹੁਣ ਘਰ ਤੋਂ ਬਾਅਦ ਖਾਲੀ ਪਲੋਟ ਹੁੰਦਾ ਹੈ, ਔਹਦੇ ਚ ਹੀ ਸਾਰਾ ਕਚਰਾ ਸੁੱਟ ਜਾਂਦੇ ਨੇ। ਹੈ ਕੋਈ ਹਾਂਲ, ਤਾਂ ਕਰਕੇ ਮੱਛਰ ਮ ਮੱਖੀਆਂ ਆਉਂਦੀਆਂ ਨੇ ਇਨਫੈਕਸ਼ਨ ਤਾਂ ਹੀ ਹੁੰਦਾ ਹੈ। ਘਰੇ ਹੋਰ ਕੀ ਗੱਲ ਆ। ਸਹੀ ਗੱਲ ਆ, ਤਾਈਂ
ਚੀਜ਼ ਵੀ ਖਾਂਦੇ ਨੇ, ਉਹ ਚੀਜ਼ ਨਹੀਂ ਮਿਲਦੀ ਹਨਾ। ਜਿਵੇਂ ਤੇ ਜਪਾਨ ਵਿੱਚ ਰੂਲ ਹੈਗਾ, ਹਾਂ ਜਿਵੇਂ ਜਪ ਜਪਾਣ ਚ ਰੂਲ ਹੈਗਾ ਹੈ, ਜਿੰਨੇ ਸਾਈਜ਼ ਦੀ ਚੀਜ਼ ਹੋਏਗੀ ਜਿੰਨਾ ਕੁਛ ਲਿਖਿਆ ਹੋਏਗਾ ਔਹ ਨਹੀਂ ਹੋਏਗਾ ਨਾ ਉਹ ਕੰਮ ਆਪਣੇ ਤੇ ਕੇਸ ਹੋ ਜੇਗਾ, ਜਿਵੇਂ ਕੋਈ ਵੀ ਚੀਜ਼ ਹੈਗੀ ਨਾ ਉਹੀ ਸਾਈਜ਼ ਦੀ ਹੋਣੀ ਚਾਹੀਏ ਜਿਹੜੀ ਪੈਕਟ ਤੇ ਛੱਪੀ ਹੋਏ।
ਅੱਛਾ, ਐਵੀ ਵਧੀਆ ਐ ਵਧੀਆ ਫੇਰ। ਸਹੀ ਗੱਲ ਆ, ਇਹ ਇਥੇ ਇੱਥੇ ਤਾਂ ਹਰ ਕੰਮ ਚ, ਹਰ ਕੰਮ ਚ ਔਹੀ ਹੈਗਾ ਹੈ, ਜਿਹੜਾ ਵੀ ਕੰਮ ਹੈਗਾ ਪੜੋਸ ਚੋ
ਏਥੇ ਤਾਂ ਹੁਣ ਧਰਮਾਂ ਤੇ ਨਾਮ ਤੇ ਵੀ ਲੁੱਟਦੇ ਲੁੱਟਦੇ ਨੇ ਬਸ।
ਸਹੀ ਗੱਲ ਹੈ, ਫਰੋਡ ਹੀ ਬੜੇ ਚੱਲੇ ਹੋਏ ਨੇ ਔਨਲਾਈਨ ਸਕੈਮ ਦੇ। ਖਲੋ, ਜਾਂ ਓਫਲਾਈਨ ਵੇਖ ਲੋ ਬੜੇ ਸਕੈਮ ਚੱਲੇ ਹੋਏ ਨੇ ਬਹੁਤ ਹੀ ਜ਼ਿਆਦਾ। ਸਕੈਮ ਹੀ, ਜਿੱਥੇ ਵੇਖ ਲੋ ਹੀ ਉੱਥੇ ਸਕੈਮ ਹੈਗਾ, ਹੁਣ ਓਨਲਾਈਨ ਮੈਂ ਪਰਸੋਂ ਹੀ ਮੈਂ ਵਾਈਫ ਵਾਈਫਾਈ ਲਈ ਅਪਲਾਈ ਕੀਤਾ ਸੀ, ਮੈਂ ਕਿਹਾ ਚਲੋ ਵਾਈਫਾਈ ਲਗਵਾਣੇ ਆ ਘਰੇ ਤੇ ਮੈਂ ਅਪਲਾਈ ਕੀਤਾ ਤੇ ਉਹ ਨੇ ਕਿਹਾ ਫੀਸ ਪਹਿਲਾਂ, ਮੈਂ ਕਿਹਾ ਚਲੋ ਕੋਈ ਨੀ ਫੀਸ ਤੇ ਪੜਦਾ ਪਰ ਦੇਣੀ ਆ। ਚਲੋ ਮੰਥਲੀ ਉਹਨਾ ਨੇ ਕਿਹਾ ਐਡਵਾਂਸ ਚਾਹੀਦੀ ਹੈ, ਮੈਂ ਪਰ ਪਰੀ ਤੇ ਉਸ ਤੋਂ ਬਾਅਦ ਮੈਂ ਫੋਨ ਕਰ ਫੋਨ ਕੀਤਾ ਨਾ ਫੋਨ ਚੁੱਕਿਆ, ਨਾ ਕੁਛ ਹੋ ਗਾਇਬ ਵੀ ਹੋ ਗਿਆ, ਸਕੈਮ ਸਕੈਮ ਵੀ ਹੋ ਗਿਆ ਏ। ਹਿਸਾਬ ਨਾਲ ਮੈਂ ਪਹਿਲਾਂ ਮੈਂ ਰਿਪੋਰਟ ਕੇ ਰਿਪੋਰਟ 'ਚ ਅੱਛਾ, ਰਿਪੋਰਟ ਕਰ ਸਕਦੇ ਏ, ਏਦਾਂ
ਹਾਂ, ਸਾਈਬਰ ਕ੍ਰਾਈਮ ਦਾ ਨੰਬਰ ਹੈਗਾ ਨਾ, ਉੱਨੀ ਸੌ ਤੀਹ
ਅੱਛਾ ਅੱਛਾ, ਅੱਛਾ, ਮੈਂ ਤੇ ਉਹਨਾਂ ਨੂੰ ਕੋਲ ਕੀਤ ਕੀ, ਏ, ਤੇ ਓਨਾ ਦਾ ਨੰਬਰ ਈ ਬੰਦ ਹੋ ਗਿਆ ਤੇ ਕੋਈ ਨਾ ਜਵਾਬ, ਨਾ ਵਾਟਸਐਪ ਤੇ ਵੀ ਸ਼ੋਅ ਨੀ ਹੋ ਰਿਹਾ, ਹੁਨਤਾਂ ਮੈਂ ਮੈਂ ਕਿਹਾ ਵੇ ਵਧੀਆ ਹੋ ਗਿਆ, ਮੈਂ ਮੈਂ ਤਾਂ ਫਾਲਤੂ ਚ ਇਦਾਂ ਹੀ ਮੈਨੂੰ ਲੱਗ ਏਦਾਂ ਜਿੱਦਾਂ ਹੁੰਦੇ ਨੇ ਏਦਾਂ ਐਡਵਾਂਸ ਹੀ ਲੈਂਦੇ ਨੇ ਪੇਮੈਂਟ, ਵਾਈਫਾਈ ਲਗਵਾਣ ਤੇ ਪਰ, ਮੈਨੂੰ ਕੀ ਪਤਾ ਸੀ, ਉਹ ਏਦਾਂ ਕਰਨਗੇ। ਉਹ ਫਿਰ ਮੈਨੂੰ ਕਿਸੇ ਨੇ ਦੱਸਿਆ ਕਿ, ਓਫੀਸ਼ਅਲ ਸਾਈਟ ਤੋਂ ਕਰਦੇ ਏ ਨਾ ਤਾਂ ਫਿਰ ਸਹੀ ਰਹਿੰਦਾ, ਮੈਂ ਉ ਉਨਾਂ ਦਾ ਵਟਸਐਪ ਤੇ ਮੈਨੂੰ ਮੈਸੇਜ ਆਇਆ ਸੀ। ਤੇ ਮੈਂ ਕਰਤਾ, ਤੇ ਤਾਂ ਕਰਕੇ ਹੋਗਿਆ
ਅੱਜ ਕੱਲ੍ਹ ਤੇ ਐਡਵਾਂਸ ਜਿਦੇ ਪੈਸੇ ਲੈਂਦੇ, ਉਹ ਉਹ ਤਾਂ ਰਹੇ ਨੇ ਸਕੈਮ ਹੁਣ ਤਾਂ ਮਤਲਬ ਸੀਓ ਡੀ ਵੀ ਹੋ ਰਹੇ ਨੇ, ਜਿਵੇਂ ਹੁੰਦੇ ਨੇ ਘਰ ਆ ਕੇ ਕੈਸ਼, ਉਹ ਵੀ ਸਕੈਮ ਹੋ ਰਹੇ ਨੇ ਜੀਵੇ ਘਾ ਘਰ ਘਰ ਆ ਕੇ ਤੁਹਾਡਾ ਵਾਈਫਾਈ ਲੈ ਜਾਣਗੇ, ਮਤਲਬ ਥੋੜ੍ਹੀ ਜਿਹੀ, ਮਤਲਬ ਥੋੜ੍ਹਾ ਜਿਹਾ ਡਾਟਾ ਹੋਏਗਾ ਉਹਦੇ 'ਚ, ਤੇ ਉਹਦੇ 'ਚ ਨਾ ਮਿੱਟੀ ਦਾ ਕੋਈ ਲੇਪ ਲਾਇਆ ਹੋਏਗਾ। ਤੇ ਤੁਹਾਨੂੰ ਲੱਗਿਆ ਹਾਂ ਬਈ ਵੈਟ ਆਏਗਾ ਵਾਈਫਾਈ ਦਾ ਪਾਵਰ ਬੈਂਕ ਤੇ ਵੀ ਚੱਲ ਜੈ ਅੰਦਰ ਨਾਲ ਮਤਲਬ ਥੋੜੀ ਦੇਰ ਚਾਰਜ ਕਰਿਆ, ਤੇ ਮਿੱਟੀ ਦਾ ਸਾਰਾ ਹੋਏਗਾ, ਅਸਲੀ ਬੈਟਰੀ ਨੀ ਹੇਏਗੀ।
ਅੱਛਾ ਮੈ ਰਾ ਤੇ ਔਨਲਾਈਨ ਸੋਚ ਰ ਸੀ, ਤਾਂ ਔਫਲਾਈਨੈਮ ਸਕੈਮ ਹੈਗਾ, ਓਇ ਗਲ ਹੈ ਨਾ ਨਾ ਹਰ ਚੀਜ਼, ਤੇ ਹਰ ਚੀਜ਼, ਤੇ ਇੰਡੀਆ ਤੇ ਤਾਂ ਸਕਾਮ ਹੀ ਹੈਗਾ ਏ, ਡਰ ਹੀ ਲੱਗਦਾ, ਬੰਦੇ ਨੂੰ ਕਿ ਕੋਈ ਕੰਮ ਕਿੱਦਾਂ ਕਰੀਏ ਨਾ ਕਰੀਏ ਓਨਲਾਈਨ ਦਾ ਬੈਨੀਫਿਟ ਵੀ ਹੈਗੇ, ਤੇ ਨੁਕਸਾਨ ਵੀ ਬਥੇਰੇ ਹੈਗੇ ਨੇ
ਹੁਣ ਏ ਏ ਆਪਾਂ ਓਨਲਾਈਨ ਸ਼ੋਪਿੰਗ ਕਰਦੇ ਨੇ ਨਾ, ਇਹਦੇ ਤੇ ਵੀ ਡਰੀ ਰਹਿੰਦਾ ਹੈ, ਬਾਈ ਸੀ ਓ ਡੀ ਕਰੀਏ ਕੇ ਨਾ, ਓਨਲਾਈਨ ਪੇਮੈਂਟ ਕਰੀਏ ਕੀ ਪਤਾ ਡਿਲੀਵਰੀ ਤਾਂ ਹਿ ਮੈ ਔਫਈਸ਼ਲ ਸਾਈਟ ਤੇ ਵੀ ਕਰਦੀ, ਆ ਉਹ ਐਤਕਿ ਪਤਾ ਨੀ ਕੀ ਹੋ ਗਿਆ, ਤੇ ਉਹਨਾਂ ਦਾ ਆਪ ਹੀ ਮੈਸੇਜ ਆਇਆ ਸੀ, ਤੇ ਮੈਂ ਕਿਹਾ ਚਲੋ ਸਹੀ ਹੈਗਾ ਹੈ, ਤੇ ਉਹਨਾਂ ਦਾ ਪਲੈਨ ਵੀ ਸਹੀ ਸੀਗਾ, ਜਿੱਦਾਂ ਵਾਈ ਫਾਈ ਦਾ ਤੇ ਮੈਂ ਕਿਹਾ, ਚਲੋ ਕੋਈ ਨੀ ਤੇ, ਉ ਮੈਨੂੰ ਕੀ ਪਤਾ ਸੀ, ਏਦਾਂ ਉਹਨੇ ਮੇਰੇ ਨਾਲ ਤੇ ਉ ਸਕੈਮ ਹੀ ਹੋ ਗਿਆ। ਤੇ ਹੁਣ ਕੋਈ ਹੁਣ ਤੁਸੀਂ ਦੱਸਿਆ ਨਾ, ਮੈਂ ਕੋਲ ਕਰਾਂਗੀ, ਓਨਾਂ ਨੂੰ
ਹੂੰਮ, ਚਲੋ ਠੀਕ ਐ ਫੇਰ, ਤੁਸੀਂ ਜਲਦੀ ਰਿਪੋਟ ਕਰੋ ਫੇਰ ਤੁਸੀਂ, ਹਮ, ਠੀਕ, ਸਸ ਸੀ ਕਾਲ ਸਸ ਸੀ ਕਾਲ।